ਹੈਲੋ।
ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਸੀ। ਮੈਂ ਤੇ ਕਿੰਨੀ ਦੇਰ ਦੀ ਹੈਲੋ - ਹੈਲੋ ਕਰ ਰਹੀ ਸੀ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਸੀ।
ਹਾਂ ਉਹ ਕੱਟ ਗਿਆ ਸੀ ਹੈਲੋ - ਹੈਲੋ ਕਰਦੇ ਨਾਂ।
ਅੱਛਾ।
ਹਾਂਜੀ।
ਹੋਰ, ਕੀ ਕਰ ਰਹੇ ਹੋ?
ਕੁਛ ਨੀ ਜੀ ਬਸ, ਪਾਣੀ ਰੱਖ ਰਿਹਾ ਸੀ।
ਅੱਛਾ।
ਹਾਂਜੀ, ਮੈਂ ਤਾਂ ਜੀ ਸਵੇਰੇ ਸੋਂਦਾ।
ਸਵੇਰੇ
ਹਾਂਜੀ, ਉਹ ਸੋਣਾ ਜ਼ਰੂਰੀ ਐ ਨਾ।
ਨਹੀਂ ਤੇ ਨੀਂਦ ਤੇ ਰਾਤ ਦੀ-ਰਾਤ ਦੀ ਆਉਂਦੀ ਏ। ਸਵੇਰੇ ਕੀ ਪੂਰੀ ਹੁੰਦੀ ਏ, ਜਿਹੜੀ ਰਾਤ ਦੀ ਹੁੰਦੀ ਏ, ਉਹ ਫਿਰ ਸਵੇਰੇ ਪੂਰੀ ਨੀ ਹੁੰਦੀ ਨਾ। ਰਾਤ ਦੀ ਨੀਂਦਰ ਰਾਤ ਦੀ ਹੁੰਦੀ ਏ।
ਨਹੀਂ ਜੀ, ਪੁੱਠਾ ਸਾਬ ਐ ਮੇਰਾ ਨਾ। ਜਦੋਂ ਸਾਰੀ ਦੁਨੀਆਂ ਸੋ ਜਾਂਦੀ ਐ, ਮੈਂ ਜਾਗਦਾ। ਤੇ ਜਦੋਂ ਸਾਰੀ ਜਾਗਦੀ ਆ, ਤੇ ਮੈਂ ਹਾਂਜੀ-ਹਾਂਜੀ ਉੱਲੂ।
ਸਹੀ ਗੱਲ ਏ।
ਹਾਂਜੀ। ਮੈਨੂੰ ਵਧੀਆ ਲੱਗਦਾ ਮੈਂ ਸ਼ਾਂਤੀ ਚ ਬੈਠਾ ਆਰਾਮ ਨਾਲ, ਤੇ ਮਤਲਬ ਕਿ ਹਾਂ ਇੰਜੋਏਮੈਂਟ ਲਵਾਂ ਆਰਾਮ ਨਾਲ ਆਪਣਾ ਇਕੱਲਾ ਬਹਿ ਕੇ, ਤੇ ਜਦੋਂ ਸਾਰੀ ਦੁਨੀਆ ਜਾਗ ਜੇ, ਮੈਂ ਆਰਾਮ ਨਾਲ ਸੋਵਾਂ।
ਤੂੰ ਸਕੂਲ ਨਹੀਂ ਜਾਣਾ ਹੁੰਦਾ।
ਸਕੂਲ ਸਗਾਲ ਤਾਂ ਜੀ ਹੋ ਗਿਆ।
ਹੋ ਗਿਆ ਕੰਮ
ਹਾਂ, ਹਾਂਜੀ-ਹਾਂਜੀ ਕੰਪਲੀਟ ਹੋ ਗਿਆ। ਹੁਣ ਤਾ ਜੀ ਵਿਹਲੇ ਈ ਆ, ਸਿਰੇ ਦੇ।
ਅੱਛਾ ਵਿਹਲੇ ਈ ਹੈਗੇ, ਕੋਈ ਹੋਰ ਕੰਮ ਕੁੰਮ ਨੀ ਕਰਨਾ।
ਨਈ ਕੰਮ ਨੀ ਕਰਨਾ, ਹਾਂਜੀ-ਹਾਂਜੀ ਵਿਹਲਾ ਹੀ ਰਹਿਣਾ।
ਸਹੀ ਐ।
ਹਾਂਜੀ।
ਟਾਈਮ ਪਾਸ ਹੋ ਜਾਂਦਾ, ਥੋਡਾ ਵਿਹਲੇ ਰਹਿ ਕੇ।
ਹਾਂ ਹੈ ਬਸ, ਟੈਮ ਪਾਸ ਦੀ ਵਾਧੂ ਚੀਜ਼ਾਂ ਮੇਰੇ ਕੋਲ। ਹਾਂਜੀ, ਦੋ ਤਿੰਨ-ਦੋ ਤਿੰਨ ਕੁੱਤੇ ਰੱਖੇ ਆ। ਛੱਡ ਦਿੰਨਾ ਉਹਨਾਂ ਨੂੰ, ਟੈਮ ਪਾਸ ਕਰ ਲੈਂਨਾ ਉਹਨਾਂ ਨਾਲ।
ਹਾਂ ਸਹੀ ਏ, ਕੁੱਤਿਆਂ ਨਾਲ ਟਾਈਮ ਪਾਸ ਹੋ ਹੀ ਜਾਂਦਾ।
ਹਾਂ ਇਹ ਵੀ ਕਹਿੰਦੇ ਆ ਮਾਲਕ ਉਲਟਾ ਈ ਐ, ਜਦੋਂ ਸਾਰੇ ਸੋ ਜਾਂਦੇ ਆ ਉਦੋਂ ਜਗਾ ਕੇ ਰੱਖਦਾ।
ਸਹੀ ਗੱਲ ਏ, ਫੇਰ ਆਪਣੇ ਕੁੱਤਿਆਂ ਨੂੰ ਵੀ ਰਾਤੀ ਸੌਣ ਦਿੰਦੇ ਜਾਂ ਨਈ ਸੌਣ ਦਿੰਦੇ।
ਨਹੀਂ-ਨਹੀਂ-ਨਹੀਂ ਇਹਨੂੰ ਵੀ ਮੈਂ ਤੀਨ ਚਾਰ ਵਜੇ ਸੌਣ ਦਿੰਦਾ, ਇਹ ਸੌਂਦੇ ਹੀ ਨਈ ਐ।
ਅੱਛਾ, ਖੁਦ ਵੀ ਤਾਂ ਮਤਲਬ ਖੁਦ ਵੀ ਨੀ ਸੌਂਦੇ, ਨਾ ਕੁੱਤਿਆਂ ਨੂੰ ਸੌਣ ਦਿੰਦੇ ਓ।
ਨਾ-ਨਾ, ਆ ਵੀ ਮੇਰੇ ਨਾਲ ਈ ਸੌਂਦੇ ਆ ਨਾ। ਜਦੋਂ ਮੈਂ ਲਾ ਕੇ ਆਰਾਮ ਨਾਲ ਏਸੀ ਕਮਰੇ ਚ ਸੌਂਦਾ, ਨਾਲ ਈ ਬੈਡ ਤੇ ਸੋ ਜਾਂਦੇ ਆ।
ਹਾਂਜੀ।
ਕਿਹੜੇ-ਕਿਹੜੇ ਕੁੱਤੇ ਹੈਗੇ ਤੁਹਾਡੇ ਕੋਲ।
ਮੇਰੇ ਕੋਲ ਤਾਂ ਵੱਡੇ ਕੁੱਤੇ ਹੀ ਆ ਜਿਹੜੇ ਨਾ ਇਹ ਮਤਲਬ ਕਿ ਲਵੇ ਹੀ ਨਾ ਲੱਗੇ, ਬੰਦਾ ਕੋਈ ਇਹਨਾਂ ਦੇ। ਹਾਂਜੀ, ਪਿਟਬੁਲ ਟਾਈਪ। ਹਾਂਜੀ।
ਸਾਡੇ ਕੋਲ ਵੀ ਹੈਗਾ ਸੀ, ਮਤਲਬ ਕਿ ਸਾਡੇ ਮਤਲਬ ਕਿ ਮੇਰੇ ਸਿਸਟਰ ਇਨ ਲੌਅ ਹੈਗੇ ਨੇ, ਉਹਨਾਂ ਦੇ ਕੋਲ ਹੈਗਾ। ਉਹ ਮਤਲਬ ਕਿ ਕਿੱਧਰ ਜਾਂਦੇ ਨੇ ਨਾ, ਤਾਂ ਉਹ ਸਾਡੇ ਘਰ ਛੱਡ ਕੇ ਜਾਂਦੇ ਨੇ। ਮਤਲਬ ਕਿ ਓਦੋਂ ਸਾਡੇ ਨਾਲ ਇੰਨਾ ਹਿੱਲ ਗਿਆ ਸੀ, ਮਤਲਬ ਕਿ ਪਹਿਲੇ ਦੋ ਰੋਟੀ ਖਾ ਲੈਂਦਾ ਸੀ, ਤੇ ਆਪਣੇ ਆਪ। ਤੇ ਹੁਣ ਮਤਲਬ ਕਿ ਨਾ ਮੇਰੀ ਜਿਹੜੀ ਜਠਾਣੀ ਦੀ ਕੁੜੀ ਹੈਗੀ ਨਾ ਉਹਨੇ ਆ ਬਾਤੀ ਹੱਥ ਨਾਲ ਰੋਟੀ ਖਵਾਉਣ ਦੀ। ਫ ਉਹਨੂੰ ਉਹ ਹੱਥ ਨਾਲ ਹੀ ਖਾਂਦਾ ਉਹਨੂੰ ਆਪਣੇ ਇਧਰ ਚਲੀ ਗਈ ਨਾਨਕੇ ਚਲੀ ਗਈ ਫੇਰ ਮੈਂ ਉਹਨੂੰ ਰੋਟੀ ਦਿਖਵਾਈ ਆਪਣੇ ਹੱਥਾਂ ਦੇ ਨਾਲ
ਨਹੀਂ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਇਹ ਤਾਂ ਕਈ ਵਾਰ ਮੈਂ ਪਾਵਾਂ ਨਾ ਮਤਲਬ ਕਿ ਕੋਈ ਵੀ ਪਾ ਦੇ ਆ ਕੇ ਜਿਵੇਂ ਮੈਂ ਹੁੰਦਾ ਨੀ ਘਰ ਤੇ ਫੋਨ ਕਰ ਦਿੰਦਾ ਯਾਰ ਦੋਸਤਾਂ ਨੂੰ ਬਈ ਨੀਚੇ ਤੋਂ ਰੋਟੀ ਚੱਕ ਕੇ ਪਾ ਦੇ
ਅੱਛਾ ਤੁਸੀਂ ਕੀ ਕੀ ਪਾਦੇ ਹੋ ਵੈਸੇ।
ਇਹਨਾਂ ਦੀ ਮੈਂ ਡਾਇਟ ਬੰਦੀ ਹੋਈ ਆ ਨਾ ਇਹਨਾਂ ਦੀ। ਹਰ ਵੀ ਚੇਂਜ ਹੁੰਦੀ ਰਹਿੰਦੀ ਹੈ। ਕਦੇ ਫਰੂਟਸ ਦੇ ਜੇ ਕਦੇ ਕੁਛ ਕੱਚੀ ਸਬਜ਼ੀ ਪਾ ਕੇ ਮਤਲਬ ਮੀਟ ਵਗੈਰਾ
ਅੱਛਾ ਅੱਛਾ
ਹਾਂਜੀ ਹਾਂਜੀ
ਸਹੀ ਹੁਣ ਆਨੇ ਐਵੇਂ ਮਤਲਬ ਕਿ ਇਸ ਚੀਜ਼ ਲਈ ਨਹੀਂ ਲਾਇ ਦਾ ਮਤਲਬ ਕਿ ਉਹ ਸਿੰਪਲ ਦਹੀਂ ਰੋਟੀ ਦਿੰਦੇ ਨੇ ਜਿਵੇਂ ਕੀ ਕਰਦੀ ਲੱਸੀ ਦੇਦੀ।
ਹਾਂ ਹਾਂ ਕਦੇ ਲੱਸੀ ਕਦੇ ਦਹੀਂ ਹਾਂਜੀ ਹਾਂਜੀ।
ਮਤਲਬ ਕਿ ਉਹ ਮਿੱਠਾ ਵੀ ਨੀ ਦਿੰਦੇ। ਜਿਵੇਂ ਕਿ ਕਈ ਕੁੱਜੇ ਦੇ ਬਾਲ ਝੜਨ ਲੱਗ ਜਾਂਦੇ ਨਾ ਬਦੇ ਬਹੁਤ ਜਾਂਦਾ ਬਹੁ ਜ ਬਾਲ ਝੜਦੇ ਨੇ। ਹਮ।
ਸਾਰਿਆਂ ਦੇ ਹੀ ਝੜਦੇ ਆ ਨਾ ਗਰਮੀ ਜ ਸਾਰਿਆਂ ਹੀ ਦੇ ਝੜਦੇ ਆ।
ਹਮਮ ਨਹੀ ਓਹ ਤੋ ਦੇਖੋ। ਜ਼ਿਆਦਾ ਚੜ੍ਹਦੇ ਨੇ ਕਿਉਂਕਿ ਸਾਰੇ ਘਰ ਸਾਡੇ ਬਾਲ-ਬਾਲ ਹੋ ਗਏ ਸੀ। ਜਦੋਂ ਆਪਣੇ ਆਪ ਨੂੰ ਛੰਡਦਾ ਹੈ। ਨਾ ਤੇ ਬਹੁਤ ਜ਼ਿਆਦਾ ਬਾਲ ਲੈਂਦੇ ਨੇ।
ਹਾਂ ਆਹ ਤੇ ਗੱਲ ਹੈਗੀ ਆ ਮੈਨੂੰ ਵੀ ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਸਵੇਰੇ ਮੈਂ ਦੋ ਘੰਟੇ ਦੇ ਲੱਗਿਆ ਮਤਲਬ ਝਾੜੂ ਮਾਰਨ ਸਾਰੇ ਖਰਚੇ ਦੋ ਘੰਟੇ ਮਾਰ ਕੇ ਝਾੜੂ ਫੇਰ ਫਰੀ ਹੋਇਆ। ਫਿਰ ਮੈਂ ਇਹਨਾਂ ਦੇ ਥੱਪੜ ਲਾਏ ਬਈ ਤੁਸੀਂ ਸਾਰੇ ਘਰ ਚ ਬਾਲ ਬਾਲ ਕਰਤੇ ਤੁਹਾਡੇ। ਪਿਉ ਦਾ ਨੌਕਰ ਲੱਗਿਆ ਮੈਂ।
ਹਾਂ ਸਹੀ ਗੱਲ ਹੈ।
ਹਾਂ ਬਗ ਮੈਂ ਗਰਮੀ ਚ ਝਾੜੂ ਮਾਰਾ ਨ ਧੁਪ ਚ ਛੱਤੇ। ਹੁਣ ਸੁਣ ਰਹੀ ਹੈ। ਸਾਰੀ ਗੱਲਾਂ ਇੱਕ ਤਾਂ ਕੋਲ ਹੀ ਬੈਠੀ ਆ ਨਾ ਮੇਰੇ
ਜਿਆਦਾ ਵੱਡੇ ਨੇ ਛੋਟੇ-ਛੋਟੇ ਨੇ ਕਿੰਨੇ ਟਾਈਮ ਦੇ ਨੇ?
ਇਹ ਇੱਕ ਤਾਂ ਹੈਗਾ ਸਾਲ ਦਾ। ਇੱਕ ਹੈਗਾ ਡੇਢ ਸਾਲ ਦਾ ਹਾਂਜੀ ਹਾਂਜੀ।
ਉਹ ਆਉਂਦਾ ਵੀ ਡੇਢ ਸਾਲ ਦਾ ਹੈਗਾ ਸੀ ਮਤਲਬ ਕਿ ਲੱਗਦਾ ਨੀ ਹੈਗਾ ਡੇਢ ਸਾਲ। ਸਾਲ ਦਾ ਹੈਗਾ। ਬਹੁਤ ਜ਼ਿਆਦਾ ਹੀ ਵੱਡਾ ਹੈਗਾ।
ਹਾਂ-ਹਾਂ ਮਤਲਬ ਜ਼ਿਆਦਾ ਵੱਡੇ ਲੱਗਦੇ ਆ ਉਮਰ 'ਚ ਨਾ।
ਹਾਂ ਅ ਮਤਲਬ ਕਿ ਉਹ ਪਹਿਲੇ ਤੋਂ ਆਪਣੇ ਉਹਦੇ। ਅੱਛਾ।
ਹਾਂਜੀ 'ਚ। ਮਤਲਬ ਛੇ ਮਹੀਨੇ ਦਾ ਸੀ ਤੇ ਉਦੋਂ। ਹਾਂ-ਹਾਂ ਛੇ ਮਹੀਨੇ ਦਾ ਸੀ ਉਦੋਂ ਲੱਗਦਾ ਸੀ। ਬਈ ਦੋ ਸਾਲ ਦਾ ਹੈਗਾ ਦੋ ਢਾਈ ਸਾਲ ਦਾ।
ਅੱਛਾ ਹ।
ਹਾਂਜੀ ਕ 'ਚ। ਤੁਸੀਂ ਨੀ ਰੱਖੇ।
ਨਹੀਂ ਅਸੀ ਨੀ ਰਖਾ ਥੇ। ਮੇਰੇ ਹਸਬੈਂਡ ਨੂੰ ਪਸੰਦ ਨੂੰ ਹੈਗੇ।
ਨਹੀਂ ਮਤਲਬ ਡੋਗ ਲਵਰ ਨਹੀਂ ਹੋ ਤੁਸੀਂ।
ਮੈਨੂੰ ਤਾਂ ਅੱਛਾ ਲੱਗਦਾ ਹੈਗਾ। ਮੈਨੂੰ ਤਾਂ ਉਹਦੇ ਦ ਵੀ ਅੱਛੇ ਲੱਗਦੇ ਜਿਵੇਂ ਕਿ ਜੋ ਵੱਡੇ ਨਾ ਹੋਣ ਛੋਟੇ ਰਹਿਣ।
ਹਾਂ ਪਹਿਲਾਂ ਰੱਖੇ ਸੀ ਮੈਂ, ਪਹਿਲਾਂ ਵੋਡਾਫੋਨ ਦੇ ਰੱਖੇ ਸੀ ਮੈਂ ਪਗਦੇ ਦੋ ਬੱਚੇ।
ਹਾਂ ਅ। ਮੈਨੂੰ ਉਹ ਵਾਲੇ ਅੱਛੇ ਲੱਗਦੇ ਨੇ, ਜੋ।
ਹਾਂ ਤੇ ਮਤਲਬ ਕੀ ਉਹ ਨਾ ਪਤਾ ਕਿਹੋ ਜਿਹੇ ਆ, ਮਤਲਬ ਕੋਈ ਵੀ ਗੋਦੀ ਚੱਕ ਲੈਂਦਾ ਸੀ ਉਹਨਾਂ ਨੂੰ।
ਹਾਂ ਅ।
ਇੱਕ ਵਾਰੀ ਗਲੀ 'ਚ ਘੁੰਮ ਰਹੇ ਸੀ, ਖੁੱਲ੍ਹੇ ਛੱਡ ਦਿੰਦੇ ਹ ਨਾ ਅਸੀਂ ਇਹਨਾਂ ਨੂੰ।
ਅੱਛਾ। ਅੱਛਾ।
ਇੱਕ ਵਾਰੀ ਮੋਟਰਸਾਈਕਲ ਵਾਲਾ ਚੱਕ ਕੇ ਲੈ ਗਿਆ, ਇੱਕ ਵਾਰ ਗੱਡੀ ਵਾਲਾ ਚੱਕ ਕੇ ਲੈ ਗਿਆ। ਤੇ ਬੜੀ ਮੁਸ਼ਕਲੋਂ ਲੱਭੇ ਸੀ ਉਹ, ਬੜੇ ਮੁਸ਼ਕਿਲੋਂ ਲੱਭੇ ਸੀ ਨਾ।
ਅੱਛਾ, ਐਵੇਂ ਨਾ ਛੱਡਿਆ ਕਰੋ ਨਾ ਬਾਹਰ।
ਨਹੀਂ ਬੰਦਣੇ ਦੀ ਆਦਤ ਨੀ ਹੈਗੀ ਨਾ ਮਤਲਬ ਕਿ। ਅੱਛਾ ਨੀ ਲੱਗਦਾ ਐਵੇਂ, ਆ ਵੀ। ਬੇਚਾਰਾ ਜਾਨਵਰ ਹੈਗਾ, ਹਾਂਜੀ।
ਆਪਣੇ ਘਰ ਤੇ ਘਰ ਛੋੜ ਦੋ, ਉੱਪਰ ਛੱਤ ਐਵੇਂ ਛੋੜ ਦੋ, ਬਾਹਰ ਰੋਡ ਤੇ ਨੀ ਛੋੜਨਾ ਚਾਹੀਦਾ ਗੱਲੀ 'ਚ ਜਿਵੇਂ।
ਪਤਾ ਕਿੱਦਾਂ ਜੀ ਅਹ ਜਿੱਦਾਂ ਅਸੀਂ ਘੁੰਮ ਰਹੇ ਹਾਂ ਬਾਹਰ, ਨਾਲ-ਨਾਲ ਜਾਏਗੇ।
ਹਾਂ ਅ।
ਹਾਂ ਅਸੀਂ ਅੰਦਰ ਆ ਗਏ, ਤੇ ਇਹ ਬਾਹਰ ਹੀ ਰਹਿ ਗਏ, ਤੇ ਬਾਹਰੋਂ ਬਾਹਰ ਓ ਭਾਰ ਇਹਨਾਂ ਨੂੰ ਕੋਈ ਲੈ ਗਿਆ। ਐਵੇਂ ਹੁੰਦਾ ਸਨ।
ਅੱਛਾ, ਔ ਪਤਾ ਨਿ ਲਗਯਾ ਹੋਣਾ ਹਾ।
ਹਾਂ-ਹਾਂ, ਤੇ ਇਹ ਐੰਨੇ ਵੱਡੇ ਵੱਡੇ ਐ ਹੁਣ। ਇਹਨਾਂ ਨੂੰ ਕੋਈ ਮਤਲਬ, ਕੋਲ ਵੀ ਨੀ ਆਂਦਾ ਇਹਨਾਂ ਦੇ, ਡਰਦਾ ਐ ਬੰਦਾ ਨਾ ਕੋਲ ਆਣ ਤੋਂ।
ਅੱਛਾ।
ਹਾਂਜੀ, ਕਿ ਬਈ, ਫੜ ਈ ਨਾ ਲੇ
ਹੂ, ਸਾਡਾ ਉਹ ਵੀ ਬਹੁਤ ਵੱਡਾ ਹੈਗਾ ਸੀ, ਮਤਲਬ ਕਿ ਆਪਾਂ ਉਹਨੂੰ ਬਾਹਰ ਲੈ ਕੇ ਜਾਂਦੇ ਸੀ ਨਾ। ਅਸੀਂ ਉਹਨੂੰ ਨੀ ਘੁੰਮਾਦੇ ਸੀ, ਉਹ ਸਾਨੂੰ ਘੁੰਮਾਂਦਾ ਸੀ। ਮਤਲਬ ਕਿ ਸਾਨੂੰ ਘੜੀਸ ਕੇ ਲੈ ਜਾਂਦਾ ਸੀ।
ਹਾਂ ਮਤਲਬ ਮੈਨੂੰ ਮੈਂ ਜਾਂਦਾ ਨਾ ਜਦੋਂ ਸ਼ਹਿਰ ਤੇ ਲੈ ਕੇ ਦੋਨੋ, ਇੱਕ ਇੱਧਰ ਤੋਂ ਖਿੱਚ। ਖਿੱਚਦਾ ਹੈ ਇੱਕੱਦਰ ਤੋਂ ਖਿੱਚਦਾ, ਮੈਂ ਕਿਹਾ ਤੁਸੀਂ ਮੈਨੂੰ ਲੈ ਕੇ ਆਇ ਹੋ ਘੁਮਾਣ ਯਾ ਮੈਂ।
ਹਾਂ-ਹਾਂ ਮੈਨੂੰ ਵੀ ਐਵੇਂ ਕਹਿੰਦੇ ਸਾਡੇ ਮਹੱਲੇ ਵਾਲੇ, ਕਹਿੰਦੇ ਵੀ ਤੁਸੀਂ ਇਹਨੂੰ। ਘੁਮਾ ਰਹੇ ਹੋ, ਕੀ ਹੈ ਤੁਹਾਨੂੰ ਘੁਮਾ ਰਿਆ।
ਬਸ ਇਹਨਾ 'ਚ ਬਹੁਤ ਜ਼ਿਆਦਾ ਮਤਲਬ ਕਿ ਜਾਨ ਹੁੰਦੀ ਹੈ ਨਾ, ਸਾਡੇ ਤੋਂ ਵੀ ਜ਼ਿਆਦਾ।
ਹਾਂ ਐ ਤੇ ਹੈ ਹੀ, ਇਹਨਾਂ ਨੂੰ ਦੋ ਦਿਨ ਰੋਟੀ ਪਾਓ, ਤੇ ਵਫ਼ਾਦਾਰ ਬਣ ਜਾਂ।
ਹਾਂ ਹੈ ਤਾਂ ਹੈ ਜੀ। ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਨਾ, ਮਤਲਬ ਜੇ ਕੋਈ ਮਤਲਬ। ਕਹੇ ਨਾ ਮਾਲਕ ਨੂੰ ਕੁਛ, ਮਤਲਬ ਮਾਰਨ ਦੀ ਲੱਗਿਆ ਇਹਨਾਂ ਨੂੰ ਬਈ ਹਾਂ। ਸਾਡੇ ਮਾਲਕ ਤੇ ਖ਼ਤਰਾ ਐ, ਤੇ ਮਤਲਬ, ਕਰਦੇ ਆਂ। ਇੱਕ ਵਾਰੀ ਮੇਰੇ ਪਾਪਾ ਫੜ ਲਏ ਸੀ।
ਅੱਛਾ।
ਹਾਂਜੀ-ਹਾਂਜੀ ਮੈਨੂੰ ਪਿੱਟ ਰਹੇ ਸੀ ਨਾ ਉਹ, ਬਈ ਤੂੰ, ਕੰਮ ਨੀ ਕਰਦਾ ਆ ਕਰਦੈ ਉਹ ਕਦ, ਮਤਲਬ ਮਜ਼ਾਕ-ਮਜ਼ਾਕ ਸੀ ਕਰ ਰਹੇ ਸੀ ਉਹ। ਏਨਾਂ ਨੇ ਫੜ ਲਿਆ ਪਾਪਾ ਨੂੰ। ਫੇਰ ਮੈਂ ਹਟਾਇਆ ਪਿੱਛੇ, ਫੇਰ ਜਾ ਕੇ ਹਟੇ।
ਅੱਛਾ-ਅੱਛਾ।
ਹਾਂਜੀ। ਮਤਲਬ ਜਾਦਾ ਮੇਰੀ ਕਰਦੇ ਐ, ਹਾਂਜੀ ਜਾਦਾ ਮਤਲਬ ਮੈਂ ਈ ਕਲੋਜ਼ ਹੈਗਾ ਇਹਨਾਂ ਦੇ।
ਅੱਛਾ, ਸਹੀ ਏ- ਕੁੱਤੇ ਰੱਖਣੇ ਚਾਹੀਦੇ ਨੇ, ਅੱਛੇ ਹੁੰਦੇ ਨੇ ਬਟ, ਸਾਡੇ ਘਰਦਿਆਂ ਨੂੰ ਪਸੰਦ ਨੀ ਹੈਗਾ, ਕੀ ਕਰੀਏ। ਤਾਂ ਆਪਾਂ ਰੱਖਦੇ ਨੀ, ਬਟ ਇਹਨਾਂ ਦੀ ਕੇਅਰ ਬਹੁਤ ਹੋਂਦੀ ਏ।
ਹਾਂਜੀ ਮੈਂ ਤਾਂ ਸੋਚ ਰਿਆ ਵਾ, ਕੱਠੇ ਪੰਦਰਾਂ ਵੀਹ ਕੁੱਤੇ ਰੱਖ ਲਾਂ, ਫਾਰਮ ਬਣਾਦਾ ਕੁੱਤਿਆਂ ਦਾ।
ਹਾਂ ਇਹੀਓ ਗੱਲ ਆ ਤੁਸੀਂ ਤੁਹਾਨੂੰ ਹੋਰ ਕੋਈ ਕੰਮ ਤਾਂ ਹੈ ਨੀ, ਤੁਸੀਂ ਇਹੀ ਕੰਮ ਭਰ, ਕਰ ਲੋ।
ਮੈਂ ਤਾਂ ਐਹੀ ਸੋਚ ਰਿਆ ਬਈ ਇਨਾਂ ਦੇ ਮਤਲਬ ਕੀ ਨਾਲ ਦੇ ਨਾ ਦੋ-ਚਾਰ ਹੋਰ ਲਿਆਵਾਂ, ਕਿਦਰੋਂ ਫੜ-ਫੁੜ ਕੇ।
ਹੋਰ ਕੀ। ਤੁਸੀਂ ਓਵੇਂ ਕੋਈ ਕੰਮ ਤਾਂ ਕਰ ਨੀ ਰੇ ਅਯੋ ਕੰਮ ਈ ਫੜ ਲੋ।
ਹੋਰ।
ਹੋਰ ਕੀ। ਫੇਰ ਏਨਾ ਦੀ ਪੂਰੀ ਕੇਅਰ ਮੰਗਦੇ ਨੇ ਫੇਰ ਏਨਾ ਦੀ ਕੇਅਰ ਕਰਨਾ ਤੁਆਡਾ ਤਾਂ ਪਤਾ ਈ ਨੀ ਲੱਗੇਗਾ ਪੂਰਾ ਦਿਨ ਕਿਵੇਂ ਖਤ ਨਿਕਲ ਗਿਆ।
ਐਂ ਤਾਂ ਹੈ ਜੀ, ਕੇਰ ਤਾਂ ਮੈਂ ਪੂਰੀ ਕਰਦਾ ਇਨਾਂ ਦੀ।
ਹੂੰ।
ਸਵੇਰੇ, ਸਵੇਰੇ-ਸਵੇਰੇ ਹੋਰ, ਤੀਨ ਚਾਰ ਦਿਨ ਬਾਦ ਪਕੜ ਗਿਆ ਨਾਂ ਨੂੰ ਰਗੜ ਕੇ ਨਵਾਂਦਾ।
ਹਾਂ ਐ ਤਾਂ ਹੈ ਈ, ਮੈਂ ਖੁਦ ਓਨੂੰ ਨਵਾਂਦੀ ਸੀ। ਮਤਲਬ ਕਿ ਸਵੇਰੇ-ਸਵੇਰੇ ਆ ਜਾਂਦਾ ਸੀ ਮੇਰੇ ਰੂਮ ਵਿੱਚ ਮੈਨੂੰ ਠਾਣ ਲੀ, ਮੈਨੂੰ ਲੈ ਕੇ ਜਾ ਬਾਹਰ ਬਾਥਰੂਮ ਕਰਾਣ ਲਈ, ਐ ਪੈਲੇ ਅਪਣੇ ਘਰ ਸੀ ਐ ਉੱਪਰ ਜਾਂਦਾ ਸੀ ਉਨਾਂ ਨੂੰ ਨਾ ਅਸੀਂ ਆਦਤ ਪਾਤੀ ਬਾਰ ਮਤਲਬ ਕਿ, ਗਲੀ ਦੀ। ਸਾਡੇ ਇੱਧਰ ਪਲਾਟ ਹੈਗੇ ਨੇ ਨਾ ਦੋ-ਤਿੰਨ ਤਾਂ ਓੱਦਰ ਜਾਂਦਾ ਸੀ ਬਾਹਰ ਕੁੱਤੇ ਪੋਕਦੇ ਸੀ, ਤੁਆਨੂੰ ਪਤਾ ਐ ਅਪਣੀ ਗਲੀ ਦਾ, ਹਰ ਕੋਈ ਕੁੱਤਾ ਸ਼ੇਰ ਈ ਹੁੰਦੈ।
ਹਾਂਜੀ-ਹਾਂਜੀ ਓ ਤਾਂ ਹੈ।
ਦੂਜਿਆਂ ਕੁੱਤਿਆਂ ਨੂੰ ਨੀ ਆਨ ਦਿੰਦਾ। ਫੇਰ ਬੜੀ ਮੁਸ਼ਕਲ ਸਾਨ ਕੇ ਲੈ ਕੇ ਆਣਾ, ਇੱਕ ਨੂੰ ਜੰਜੀਰ ਬੰਦੀ ਹੋਈ ਸੀ। ਜੰਜੀਰ‌‌ ਵੀ ਬੜੀ ਮੋਟੀ ਹੈਗੀ ਸੀ ਕਿਉਂਕਿ ਐ ਉਸ ਸਾਬ ਨਾਲ ਦੂਜੇ ਬੰਦੇ ਨੁੰ ਘੜੀਸ ਕੇ ਲੈ ਜਾਂਦਾ ਸੀਗਾ। ਤੇ ਫਿਰ ਐਨੂੰ ਚੈਨ ਵੀ ਬੜੀ ਮੋਟੀ ਬੰਦੀ ਹੋਈ ਸੀ। ਏਨੂੰ ਫੇਰ ਏਨੀ ਗੰਦੀ ਆਦਤ ਪੈ ਗਈ ਬਾਹਰ ਦੀ ਮਤਲਬ ਕਿ ਅਪਣੇ ਘਰ ਨਾ ਮਤਲਬ ਕਿ ਕੈਂਦਾ ਸੀ ਉਨਾਂ ਨੂੰ ਵੀ ਮੈਨੂੰ ਬਾਰ ਲੈ ਕੇ ਜਾਓ ਫੇਰ ਓ ਕੈਂਦੇ ਬਈ ਤੁਸੀਂ ਬੜੀ ਗੰਦੀ ਆਦਤ ਪਾਤੀ ਸਾਡੇ ਡੋਗੀ ਨੂੰ। ਪੈਲੇ ਤੋਂ ਸਾਡੇ ਉੱਪਰ ਚਲਾ ਜਾਂਦਾ ਸੀ ਛੱਤ ਤੇ ਰੋਟੀ ਵੀ ਆਪੇ ਖਾ ਲੈਂਦੇ ਸੀ ਤੁਸੀਂ ਸਾਡੇ ਕੁ ਤੇ ਨੂੰ ਵਿਗਾੜ ਤੈ, ਰੋਟੀ ਵੀ ਨੀ ਖਾਂਦਾ। ਹਾਂ, ਕਿਉਂਕਿ ਆਪਾਂ ਰੋਟੀ ਅਪਣੇ ਹ ਥਾ ਨਾਲ ਖੁਆਣ ਲੱਗ ਗੇ ਨਾ ਸਾਰੇ ਤਾਂ ਕਰਕੇ ਚਲੋ ਠੀਕ ਐ ਨਾ ਮੈਨੂੰ ਪਿੱਛੋਂ ਕੋਲ ਆ ਰੈ ਹੈਨਾ।
ਠੀਕ ਏ ਜੀ ਸਾ ਸ਼੍ਰੀ ਅਕਾਲ ਜੀ।
ਹਾਂ।
ਨੋ।